ਹੈਲੋ।
ਹੈਲੋ। ਸਤਿ ਸ੍ਰੀ ਅਕਾਲ ਭੈਣ ਜੀ, ਹੋਰ ਕੀ ਹਾਲ? ਚਾਲ ਨੇ?
ਵਧੀਆ ਜੀ, ਤੁਸੀਂ ਦੱਸੋ?
ਠੀਕ ਹੈ ਜੀ ਹੋਰ, ਹੋਰ ਪਿੰਡ ਦਾ ਕੀ ਹਾਲ ਜੀ? ਹਾਂਜੀ ਹਾਂਜੀ, ਘਰ ਪਰਿਵਾਰ ਸਭ‌ ਠੀਕ ਏ। ਹੋਰ ਆਪਣੀ ਸੁਣਾਓ ਤੁਸੀ?
ਬਸ ਜੀ ਵਧੀਆ।
ਹੋਰ, ਹੋਰ ਪਿੰਡ ਦਾ ਕੀ ਹਾਲ ਚਾਲ ਹੈ?
ਪਿੰਡ ਵੀ ਆਪਣਾ ਵਧੀਆ।
ਵਧੀਆ, ਹੋਰ, ਅੱਜ-ਕੱਲ੍ਹ ਤੇ ਬਰਸਾਤ ਖੂਬ ਹੋ ਰਹੀ ਹੈ। ਹਾਂਜੀ।
ਤੇ ਬਸ। ਖੇਤਾਂ ਚ ਪਾਣੀ ਜਿਆਦਾ ਭਰ ਜਾਂਦਾ, ਫਸਲਾਂ ਥੋੜੀਆਂ ਖ਼ਰਾਬ ਹੋ ਜਾਂਦੀਆਂ ਨੇ।
ਹਾਂਜੀ, ਅੱਜ-ਕੱਲ੍ਹ ਤੇ ਫੇਰ, ਆਪਣਾ ਜੀਰੀ ਵਗੈਰਾ ਲਗਾ ਰਹੇ ਹੋ ਗੇ।
ਹਾਂਜੀ- ਹਾਂਜੀ।
ਹਾਂਜੀ, ਜੀਰੀ ਦਾ ਵੈਸੇ ਹੀ ਪਾਣੀ ਚਾਹੀਦਾ ਹੁੰਦਾ।
ਹਾਂਜੀ- ਹਾਂਜੀ, ਜੀਰੀ ਲਾਈ। ਸੀ ਬਸ ਹੁਣ ਬਰਸਾਤਾਂ ਪੈ ਰਹੀਆਂ ਨੇ, ਤੇ ਫਿਰ ਬਸ ਇਹ ਹੈ ਕਿ ਜ਼ਿਆਦਾ ਨਾ ਹੋਏ, ਤੇ ਫਿਰ ਨੁਕਸਾਨ ਹੋ ਜਾਂਦਾ ਨਾ ਆਪਣਾ।
ਹਾਂਜੀ- ਹਾਂਜੀ, ਹੋਰ ਸਬਜ਼ੀ ਵਗੈਰਾ ਵੀ ਕੋਈ ਲਗਾਈ ਦੀ ਤੁਸੀਂ?
ਹਾਂਜੀ- ਹਾਂਜੀ, ਸਬਜ਼ੀ ਲਾਈ ਦੀ ਹੈ, ਗੰਨਾ ਵੀ ਲਾਇਆ ਦਾ ਆਪਾਂ।